ਹੈਲੋ
ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਏ ਹਾਂ-ਹਾਂ ਵਧੀਆ ਤੁਸੀਂ ਸੁਣਾਓ ਠੀਕ ਹੋ ਤੁਸੀਂ?
ਹਾਂਜੀ।
ਹੋਰ ਕੀ ਕਰਦੇ ਪਏ ਸੀ।
ਹਾਂ।
ਹੋਰ ਸੁਣਾਓ ਕੀ ਕਰਦੇ ਪਏ ਸੀ ਤੁਸੀਂ
ਕੁੱਛ ਨੀਂ ਭੈਣ ਜੀ। ਬਸ ਰੋਟੀ ਬਣਾਈ ਐਂ ਹੁਣੇ ਬੱਚਿਆਂ ਨੇ ਖਾਧੀ ਏ ਅਸੀਂ ਸ ਸਾਰਿਆਂ ਨੂੰ ਖਵਾਈਏ ਨਾਲੇ
ਅੱਛਾ ਠੀਕ ਹੈ
ਹੋਰ।
ਹੋਰ ਭੈਣ ਜੀ ਕੀ ਬਣਾਇਆ ਸੀ ਜੇ।
ਬਸ ਛੋਲਿਆਂ ਦੀ ਦਾਲ਼ ਤੇ ਨਾਲ਼ ਕਰੇਲੇ ਬਣਾਏ ਸੀ।
ਅੱਛਾ ਹਾਲੇ ਦੁਪਹਿਰੇ ਦਾਲ ਬਣਾਈਏ
ਹਾਂਜੀ ਬਸ ਬੱਚਿਆਂ ਨੂੰ ਕੁਛ ਪਸੰਦ ਹੀ ਨਹੀਂ ਆਂਦਾ।
ਹਾਂਜੀ। ਇਹ ਤੇ ਹੈਂ।
ਬਾਕੀ ਛੁੱਟੀਆਂ ਆਈਆਂ ਦੀਆਂ ਨੇਂ। ਤੇ ਬੱਚੇ ਬਸ ਹਾਂਜੀ।
ਹੋਰ ਛੁੱਟੀਆਂ ਚ ਕਰਨਾ ਵੀ ਕੀ ਇਹਨਾਂ ਨੇ
ਹਾਂਜੀ। ਹੋਰ ਬੱਚੇ ਠੀਕ ਨੇਂ ਤੁਹਾਡੇ।
ਹਾਂਜੀ ਹਾਂਜੀ ਠੀਕ ਨੇ। ਬੈਠੇ ਹੋਏ ਨੇ ਬਾਹਰ ਫਿਲਮ ਵੇਖਦੇ ਪਏ ਨੇ ਨਹੀਂ ਹੱਲੇ ਨੀਂ ਗਏ।
ਅੱਛਾ।
ਹਾਂਜੀ ਹੋਰ ਸੁਣਾਓ ਭੈਣ ਜੀ ਗੁਰਦੁਆਰੇ ਨਹੀਂ ਗਏ ਅੱਜ।
ਬਸ ਹੁਣ ਠਹਿਰ ਕੇ ਜਾਵਾਂਗੀ ਚਾਰ ਵਜੇ ਜਾਂਦੀ ਆ ਨਾ ਗੁਰਦੁਆਰੇ।
ਅੱਛਾ, ਅੱਛਾ। ਹਾਂਜੀ, ਹਾਂਜੀ
ਹਾਂਜੀ ਤੇ ਅਸੀਂ ਫਿਰ ਗੁਰਦੁਆਰੇ ਚਾਰ ਵਜੇ ਮੈਂ ਜਾਂਦੀ ਹਾਂ
ਅੱਛਾ ਅੱਛਾ।
ਬਸ ਸਾਡੇ ਭਾਬੀ ਜੀ ਵੀ ਜਾਂਦੇ ਨੇ ਨਾਲ ਉਹ ਪੰਜਾਬ ਗਏ ਦੇ ਨੇ ਤੇ ਅੱਜ ਮੈਨੂੰ ਕੱਲੀ ਹਾਂਜੀ।
ਹਾਂਜੀ ਕੱਲ੍ਹ ਕੀਤਾ ਸੀ ਫੋਨ ਤੁਸੀਂ ਗੁਰਦੁਆਰੇ ਗਏ ਤੇ ਸੀ।
ਹਾਂਜੀ। ਤੇ ਸਾਡੇ ਭਾਬੀ ਜੀ ਨਾਲ ਜਾਂਦੇ ਨੇ ਨਾ। ਤੇ ਓ ਹੁਣ ਐਸ ਟਾਈਮ ਪੰਜਾਬ ਗਏ ਦੇਨੇ ਆਪਣੇ ਪੰਜਾਬ ਗਏ ਦੇਨੇ ਬੱਚੇ ਓਨਾਂ ਦੇ ਵੀ ਕਾਹਲੇ ਪੈਂਦੇ ਸੀ ਰੋਂਦੇ ਸੀ ਵੀ ਅਸੀਂ ਪੰਜਾਬ ਜਾਣਾਂ ਤੇ ਫੇਰ ਕੱਲ੍ਹ ਹੀ ਗਏ ਨੇਂ।
ਅੱਛਾ। ਟਿਕਟਾਂ ਕਰਾਈਆਂ ਹੋਣੀਆਂ ਨੇ ਕਿ ਆਪਣੀ ਗੱਡੀ ਤੇ ਗਏ ਨੇ
ਨਹੀਂ।
ਟਿਕਟ ਕਰਾਈ ਸੀਂ ਨਾ ਉਹਨਾਂ ਨੇਂ ਬੁੱਕ।
ਅੱਛਾ-ਅੱਛਾ।
ਤਾਂ ਫੇਰ
ਹੁੰਦੀਆਂ ਨੀ ਨਾ ਪਈਆਂ। ਅੱਜਕੱਲ੍ਹ ਟਿਕਟਾਂ ਬੁੱਕ ਰਸ਼ ਬੜਾ ਐ ਨਾ
ਹਾਂਜੀ-ਹਾਂਜੀ।
ਉਹਨਾਂ ਦੀ
ਬਸ ਓਨਾ ਦੀ ਭੈਣ ਰਹਿੰਦੀ ਏ ਨਾ ਪੰਜਾਬ ਤੇ ਓਨਾਂ ਕੋਲ ਗਏ ਨੇ ਬਸ ਆ ਜਾਣਗੇ। ਦੋ-ਚਾਰ ਦਿਨ ਲਗਾ ਕੇ ਨਾ
ਅੱਛਾ, ਠੀਕ ਐ ਹੋਰ ਬੱਚੇ ਠੀਕ ਨੇ ਭੈਣ ਜੀ।
ਹਾਂਜੀ, ਬੱਚੇ ਠੀਕ ਨੇ ਹੁਣੇ ਬਸ ਮੈਗੀਆਂ ਖਾਧੀਆਂ ਨੇ
ਅੱਛਾ, ਕੀ ਕਰਦੇ ਪਏ ਨੇ ਬੱਚੇ?
ਬਸ ਆਪੇ ਬਣਾਦੀਆ ਨੇ ਰਸੋਈ ਦੇ ਵਿੱਚ ਮਨ੍ਹਾ ਵੀ ਕਰਦੀ ਆਂ, ਵੀ ਨਾ ਜਾਇਆ ਕਰੋ ਰਸੋਈ ਰਸੋਈ ਚ ਡਰ ਲੱਗਦਾ। ਵੀ ਤੁਸੀਂ ਗੈਸ ਦੇ ਅੱਗੇ ਖੜੇ ਹੋ ਜਾਂਦੇ ਹੋ। ਪਰ ਮੁੜਦੇ ਈ ਨੀ ਬੱਚੇ
ਹਾਂ, ਬੱਚਿਆਂ ਨੇ ਥੋੜ੍ਹੀ ਨਾ ਮੁੜਨਾ।
ਹੋਰ ਤੁਹਾਡੇ ਬੱਚੇ ਕੀ ਕਰਦੇ ਪਏ ਨੇ?
ਸਾਡੇ ਬੱਚੇ ਬਾਰ ਬੈਠੇ ਹੋਏ ਨੇ। ਫਿਲਮ ਵੇਖਦੇ ਪਏ ਨੇ।
ਅੱਛਾ, ਹੋਰ ਵੀਰ ਜੀ ਠੀਕ ਨੇ?
ਹਾਂਜੀ-ਹਾਂਜੀ ਵੀਰ ਜੀ। ਠੀਕ ਨੇ ਕੋਈ ਕੰਮ ਗਏ ਨੇ। ਹਾਂਜੀ-ਹਾਂਜੀ। ਤੇ ਬਾਹਰ ਗਏ ਨੇ। ਕਿਸੇ ਕੰਮ ਅੱਜ
ਅੱਛਾ-ਅੱਛਾ ਹੋਰ ਤੁਹਾਡੇ ਦੀਦੀ ਠੀਕ ਨੇ।
ਹਾਂਜੀ-ਹਾਂਜੀ ਸਭ ਠੀਕ-ਠਾਕ ਵਧੀਆ। ਹੋਰ ਤੁਸੀਂ ਸੁਣਾਓ? ਤੁਸੀਂ ਕਦੋਂ ਜਾਣਾ। ਤੁਹਾਡੀ ਤਿਆਰੀ ਹੋ ਗਈ ਏ, ਸੁਣਿਆ ਸੀ ਤੁਸੀਂ ਵੀ ਜਾਣਾ ਪੇਕੇ। ਬੱਚੇ ਤੰਗ ਕਰਦੇ ਪਏ ਨੇ। ਤੁਹਾਡੇ ਹੂੰ
ਜਾਣਾ ਤੇ ਹੈਗਾ ਏ। ਬਸ ਦੋ-ਚਾਰ ਦਿਨਾਂ ਨੂੰ ਦੇਖਾਂਗੀ। ਬਸ ਚਿਲੀਏ ਦਾ ਭੋਗ ਪੈ ਲਵੇ ਨਾ ਗੁਰਦੁਆਰੇ।
ਅੱਛਾ-ਅੱਛਾ ਠੀਕ ਹੈ ਹਾਂਜੀ। ਅੱਛਾ-ਅੱਛਾ।
ਮੇਰੀ ਮੰਮੀ ਦੇ ਵੀ ਫੋਨ ਆਂਦੇ ਨੇ, ਦੋ-ਤਿੰਨ ਆਏ ਨੇ ਵੀ ਆਜੋ-ਆਜੋ, ਪੰਜਾਬ ਨੇ ਨਾ ਮੇਰੇ ਪੇਕੇ ਵੀ
ਅੱਛਾ-ਅੱਛਾ, ਅਸੀਂ ਵੀ ਪੰਜਾਬ ਦੇ ਆ ਠੀਕ ਐ।
ਹਾਂਜੀ।
ਹੂੰ।
ਛੁੱਟੀਆਂ ਵੀ ਬਸ ਥੋੜ੍ਹੀਆਂ ਈ ਰਹਿ ਗਈਆਂ ਨੇ।
ਓ ਏ ਤੇ ਹੈ ਥੋੜੀਆਂ ਛੋਟੀਆ ਕੰਮ ਕੀਤਾ ਨੀ ਬੱਚਿਆਂ ਨੇ ਘਰ ਜਾ ਕੇ ਸਾਨੂੰ ਈ ਕਰਨੇ ਪੈਣੇ ਨੇ। ਹਾਂਜੀ, ਐ ਤੇ ਹੈ ਥੋੜੇ ਦਿਨ ਬੜੀ ਬੜੇ ਨੇ ਏਨੇ ਈ ਘਰੋਂ ਬਾਹਰ ਨਿਕਲਣ ਤੇ ਸਾਡੇ ਵੀ ਦਿਲ ਨੀ ਕਰਦੇ।
ਹਾਂਜੀ। ਹੋਰ ਸੁਣਾਓ ਭੈਣ ਜੀ, ਹਾਂਜੀ? ਇੱਕ ਗਰਮੀ ਨੇ ਮੱਤ ਮਾਰੀ ਦੀ ਏ ਬੜੀ ਜਿਆਦਾ। ਧੁੱਪ ਚੜ ਜਾਂਦੀ ਏ।
ਓ ਤੇ ਹੈ।
ਧੁੱਪ ਚੜ ਜਾਂਦੀ ਏ। ਬੜੀ ਜਿਆਦਾ ਨਿਕਲਣ ਦੇ ਬਾਹਰ ਦਿਲ ਨੀ ਕਰਦਾ।
ਇਹ ਤੇ ਹੈ ਗਰਮੀ ਏਨੀ ਹੋ ਜਾਂਦੀ ਐ, ਕਿਤੇੇ ਜਾਣ ਤੇ ਦਿਲ ਨੀ ਕਰਦਾ।
ਤੇ ਬੱਚੇ ਤੰਗ ਕਰਦੇ ਨੇ ਕਿਤੇ ਸਾਨੂੰ ਘੁੰਮਾ ਫਿਰਾ ਕੇ ਲਿਆਓ।
ਹਾਂ ਇੰਨੀ ਗਰਮੀ 'ਚ ਵੀ ਕਿੱਥੇ ਬੰਦਾ ਘੁੰਮੇ ਸਾਡੇ ਆਪ ਤੰਗ ਕਰਦੇ ਪਏ ਸੀ। ਆਏ ਆ ਤੇ ਹੁਣ ਘਰ ਉਥੇ ਵੀ ਘਰ ਬੈਠੇ ਆ ਤੇ ਇਥੇ ਵੀ ਘਰ ਬੈਠੇ
ਹਾਂਜੀ
ਤਾਂ ਮੇਰਾ ਤਾਂ ਤੇ ਜਾਣ ਤੇ ਮਨ ਨੀ ਕਰਦਾ ਮੈਂ ਕਹਿੰਦੀ ਉਥੇ ਜਾ ਕੇ ਵੀ ਘਰ ਹੀ ਬਹਿਣਾ ਅਸੀਂ
ਤੇ ਇਥੇ ਵੀ ਅਸੀਂ ਘਰ ਹੀ ਬੈਠਦੇ ਹਾਂ।
ਐ ਤੇ ਹੈ। ਚਲੋ ਬੱਚਿਆਂ ਨੂੰ ਥੋੜ੍ਹਾ ਹੋ ਜਾਂਦਾ ਨਾ ਕਿਧਰੇ ਨਿਕਲੇ ਹੋਏ ਆ ਕਿਧਰੇ ਗਏ ਹੋਏ ਆ। ਹਾਂਜੀ-ਹਾਂਜੀ ਇਹ ਤੇ ਹੈ।
ਤੇ ਇਹ ਫਿਰ ਬੱਚੇ ਸਾਨੂੰ ਰੋਂਦੇ ਨੇ। ਵੀ ਸਾਨੂੰ ਵੀ ਘੁੰਮਾ ਫਿਰਾ ਕੇ ਲਿਆਓ ਕਿਤੇ
ਐਹ ਤੇ ਹੈ। ਬੱਚਿਆਂ ਦਾ ਤਾਂ ਦਿਲ ਕਰਦਾ ਹੀ ਏ।
ਹੋਰ ਤੁਸੀਂ ਗਏ ਨੀ ਕਿਤੇ ਘੁੰਮਣ
ਨਹੀਂ ਧੁੱਪ ਬੜੀ ਹੈ ਸ਼ਾਮੀ ਜਾਵਾਂਗੇ।
ਹਾਂਜੀ
ਥੋੜ੍ਹੀ ਸ਼ਾਮ ਪੈ ਲੇ ਨਾ ਫਿਰ ਜਾਵਾਂਗੇ ਅੇ ਤੇ ਬੜੀ ਧੁੱਪ ਹੈਗੀ। ਬੱਚੇ ਬਾਹਰ ਹੋਰ ਸੁਣਾਓ ਘਰ ਪਰਿਵਾਰ ਸਭ ਠੀਕ ਠਾਕ ਨੇ ਅੰਕਲ ਆਂਟੀ ਜੀ। ਠੀਕ ਨੇ।
ਹਾਂਜੀ, ਠੀਕ ਸਾਰੇ ਠੀ।
ਅੱਛਾ ਹੋਰ ਮਾਤਾ ਜੀ ਠੀਕ ਨੇ?
ਹਾਂਜੀ ਠੀਕ-ਠਾਕ ਨੇ ਬਸ ਉਹ ਵੀ ਰੋਟੀ ਨੂੰ ਕਾਹ ਲਏ ਪਏ ਦੇ ਸੀ। ਤੇ ਹੁਣੇ ਬਣਾਈ ਏ ਰੋਟੀ
ਹੂੰ
ਸਾਡੇ ਝਾਈ ਜੀ ਨਾ ਬੜੇ ਕਾਹਲੇ ਪੈ ਜਾਂਦੇ ਨੇ ਰੋਟੀ ਨੂੰ ਨਾ
ਹਾਂਜੀ-ਹਾਂਜੀ ਇਹ ਤੇ ਹੈ।
ਹਾਂਜੀ ਉਹਨਾ ਨੂੰ ਟਾਈਮ ਸਿਰ ਚਾਹੀਦੀ ਹੁੰਦੀ ਹੈ ਰੋਟੀ ਹਾਂਜੀ। ਹਾਂਜੀ-ਹਾਂਜੀ
ਵੱਡੇ ਬੰਦੇ ਥੋੜੇ ਕਾਲੇ ਹੁੰਦੇ ਨੇ ਉਹਨਾਂ ਨੂੰ ਟਾਈਮ ਸਿਰ ਸਭ
ਹਾਂਜੀ-ਹਾਂਜੀ ਹੁਣ ਸਗੋਂ ਪੁਛੇ ਅ ਪੁੱਛਿਆ ਏ ਕੀ ਬਣਾਣਾ ਰਾਤੀ ਤੇ ਕਹਿੰਦੇ ਹੁਣ ਦਾਲ ਖਾਧੀ ਹੈ ਮੈਂ ਰਾਤੀ ਦਾਲ ਨੀ ਖਾਣੀ ਹੈਗੀ।
ਅੱਛਾ, ਹੁਣ ਫੇਰ ਕੀ ਬਣਾਉਗੇ ਰਾਤੀ ਕੋਈ ਸਬਜ਼ੀ ਬਣਾ ਲੈਣਾ। ਪਨੀਰ- ਪਨੀਰ ਦੀ ਸਬਜ਼ੀ ਨਊਟਰੀ ਬਣਾ ਲੈਣਾ। ਬਣਾ ਲੈਂਦੇ ਹੋ, ਤੁਸੀਂ ਮਨ ਪਨੀਰ, ਕਿਵੇਂ? ਬਣਾਂਦੇ ਹੋ ਤੁਸੀਂ ਫਿਰ ਪਨੀਰ
ਹਾਂਜੀ ਬਸ ਗਰੇੇਵੀ ਸਬਜ਼ ਪਿਆਜ ਵਗੈਰਾ ਟਮਾਟਰ ਲਸਣ ਗਰੇੇਵੀ ਬਣਾ ਕੇ
ਕਿਵੇਂ ਬਣਾਦੇ ਹੋ ਆਪਣੇ ਆਪ ਕੱਟਦੇ ਹੋ ਕਿ ਤੁਸੀਂ ਮਿਕਸਰ 'ਚ ਬਣਾਂਦੇ ਹੋ।
ਨਹੀਂ ਸਾਡੇ ਮੰਮੀ ਕੱਟ ਦਿੰਦੇ ਆ ਨਾ ਸਬਜ਼ੀ
ਅੱਛਾ-ਅੱਛਾ
ਹਾਂਜੀ ਮੰਮੀ ਕੱਟ ਦਿੰਦੇ ਨੇ ਤੇ ਫਿਰ ਮੈਂ ਤੜਕਾ ਲਗਾ ਲੈਂਦੀ ਹਾਂ। ਸਬਜ਼ੀਆਂ ਸਾਡੇ ਮੰਮੀ ਕੱਟਦੇ ਨੇ ਮੈਂ ਨੀ ਕੱਟਦੀ ਸਬਜ਼ੀ ਨਾ।
ਅੱਛਾ ਠੀਕ ਹੈ ਚਲੋ ਰਲ ਮਿਲ ਕੇ ਜਲਦੀ ਹੋ ਜਾ
ਹਾਂਜੀ-ਹਾਂਜੀ ਬਸ ਮੰਮੀ ਆਪਣਾ ਸਿਲਾਈ ਦਾ ਕੰਮ ਕਰਦੇ ਨੇ ਤੇ ਮੈਂ ਰਸੋਈ ਦਾ ਕੰਮ ਕਰ ਲੈਂਣੀ ਹਾਂ।
ਅੱਛਾ ਠੀਕ ਹੈ ਅੱਛਾ ਸਿਲਾਈ ਦਾ ਕੰਮ ਕਰਦੇ ਨੇ।
ਹਾਂਜੀ ਬਸ ਕੱਪੜੇ ਆਏ ਦੇ ਸੀ ਉਹਨਾਂ ਨੂੰ ਵੀ ਸੀਣ ਵਾਸਤੇ ਨਾ
ਅੱਛਾ ਠੀਕ ਹੈ ਉਹੀ ਛੁੱਟੀਆਂ ਨੇ ਲੋਕ ਕਿ ਘਰ ਆਏ ਦਿ ਨੇ ਰਹਿਣ ਸੂਟ ਲੈਂਦੇ ਪੈ ਨੇ ਸਵਾਂਦੇ ਪਏ ਨੇ ਫਿਰ ਇਹੀਓ ਕ ਕੰਮ ਹੀ ਹੈਗੇ ਨੇ ਅੱਜ ਕੱਲ੍ਹ ਹੋਰ ਕੀ ਹੈ।
ਬਸ ਇੱਕ ਗਰਮੀ ਹੈ ਗਰਮੀ ਕਰਕੇ ਮਸ਼ੀਨ ਨਹੀਂ ਰੱਖੀ ਜਾਂਦੀ ਉਹਨਾਂ ਕੋਲ
ਇਹ ਤੇ ਹੈ ਗਰਮੀ ਬੜੀ ਪੈਂਦੀ ਪਈ ਏ।
ਹਾਂਜੀ।
ਕੱਲ੍ਹ ਸਗੋਂ ਮੌਸਮ ਥੋੜਾ ਠੰਡਾ ਸੀ। ਅੱਜ ਫੇਰ
ਹਾਂਜੀ, ਕੱਲ ਸਾਡੇ ਏਧਰ ਵੀ ਮੌਸਮ ਠੰਡਾ ਸੀ।
ਹਾਂਜੀ।
ਅੱਜ ਤੇ ਬਹੁਤ ਗਰਮੀ ਹੈਗੀ ਏ, ਖੈਰ ਆਪਾਂ ਤੇ ਹਲੇ ਬਾਹਰ ਹੀ ਨੀ ਨਿਕ ਕਲੇ ਸਵੇਰ ਦੇ ਅੰਦਰ ਈ ਹੈਗੇ ਆ।
ਹਾਂਜੀ।
ਅੱਛਾ ਤੁਹਾਡੀ ਜੇਠਾਨੀ ਗਈ ਐ, ਜਿਹਦੇ ਨਾਲ ਤੁਸੀਂ ਜਾਂਦੇ ਓ।
ਹਾਂਜੀ।
ਅੱਛਾ ਤੇ ਫੇਰ ਉਹਨਾਂ ਦੇ ਘਰ ਪਿੱਛੇ ਕੌਣ ਹੈਗਾ, ਕੋਈ ਹੈਗਾ ਇਹਨਾਂ ਦੇ।
ਹਾਂਜੀ-ਹਾਂਜੀ।
ਅੱਛਾ।
ਕੋਲ ਹੀ ਐ ਨਾ ਸਾਡੇ, ਕੋਲ ਹੀ ਉਹਨਾਂ ਦਾ।
ਅੱਛਾ-ਅੱਛਾ, ਠੀਕ ਏ।
ਕੋਲ ਈ ਐ ਸਾਡੇ ਘਰ ਦੇ ਕੋਲ ਈ ਐ, ਇਹਨਾਂ ਦਾ ਘਰ। ਮੈਂ ਵੀ ਵੈਸੇ ਚਲੇ ਜਾਂਨੀ ਆ, ਇੱਕ ਦੋ ਚੱਕਰ ਲਗਾ ਆਨੀ ਆਂ।
ਠੀਕ ਐ।
ਹੋਰ ਸੁਣਾਓ
ਹਾਂਜੀ ਵਧੀਆ, ਤੁਸੀਂ ਸੁਣਾ
ਬਸ ਅਸੀਂ ਵੀ ਠੀਕ ਠਾਕ ਹੈਗੇ ਆਂ, ਹੁਣ ਨਾ ਆਏਂ ਹੋਏ ਆਂ ਹੁਣ। ਹਾਂਜੀ, ਰੋਟੀ ਰੁਟੀ ਖਾ ਲਿੱਤੀ ਏ।
ਹਾਂਜੀ। ਕੀ ਬਣਾ
ਰੋਟੀ ਬਸ ਬੱਚੇ ਲੇਟ ਹੀ ਉੱਠੇ ਸੀ ਨਾ।
ਤੇ ਨਾਸ਼ਤਾ ਵੀ ਨੀ ਕੀਤਾ ਸੀ, ਤੇ ਕੱਠਾ ਹੀ ਹੋ ਗਿਆ ਲੰਚ ਬਰੰਚ ਕੱਠਾ ਹੀ ਹੋ ਗਿਆ।
ਜੀ ਹਾਂਜੀ, ਛੁੱਟੀਆਂ ਵਿੱਚ ਤੇ ਐਸੇ ਤਰ੍ਹਾਂ ਹੀ ਹੁੰਦਾ।
ਹਾਂਜੀ, ਲੇਟ ਉੱਠੇ ਨੇ ਬੱਚੇ। ਉੱਠੇ ਨੇ ਤੇ ਫੇਰ ਕੱ ਕੱਠਾ ਈ ਬਣ ਗਿਆ ਇੱਕੋ ਵਾਰੀ, ਨਾਸ਼ ਤਾ ਵੀ ਕਰ ਲਿਆ, ਤੇ ਦੁਪਹਿਰ ਦੀ ਰੋਟੀ ਵੀ ਹੋ ਗਈ ਏ, ਹੂੰ। ਹੋਰ ਤੁਸੀਂ ਸੁਣਾਓ ਭੈਣ ਜੀ।
ਹਾਂਜੀ ਵਧੀਆ ਭੈਣ ਜੀ, ਕਦੀ ਘਰ ਈ ਆਜਿਆ ਕਰੋ ਸਾਡੇ।
ਕੋਈ ਨੀ ਭੈਣ ਜੀ ਆਵਾਂਗੀ। ਕਿਸੇ ਦਿਨ ਆਵਾਂਗੀ ਲਗਾਵਾਂਗੀ ਚੱਕਰ, ਬਸ ਘਰ ਦੇ ਕੰਮਾਂ ਵਿਚੋਂ ਟੈਮ ਨੀ ਲੱਗਦਾ।
ਹਾਂਜੀ-ਹਾਂਜੀ, ਇਹੀਓ ਈ ਐ ਨਾ ਬਸ। ਘਰ ਦੇ ਕੰਮ ਈ ਏਨੇ ਜ਼ਿਆਦਾ ਹੋ ਜਾਂਦੇ ਨੇ।
ਇਹ ਤੇ ਹੈ।
ਰਸੋਈ ਦੇ ਕੰਮ ਬੜੇ ਜਿਆਦਾ ਹੁੰਦੇ ਨੇ ਛੋਟੇ-ਛੋਟੇ।
ਹਾਂ, ਜਿਨਾਂ ਨੇ ਰਸੋਈਆਂ ਚ ਕੰਮ ਕਰਨੇ ਨੇ ਤੇ ਫਿਰ ਕੀ ਕਰੀਏ। ਹੁਣ ਆਪਾਂ ਆਪ ਘਰ ਰਸੋਈਆਂ ਚ ਕੰਮ ਕਰਦੇ ਹਾਂ।
ਉੱਤੋ ਐਨੀ ਗਰਮੀ ਹੁੰਦੀ ਐ ਤੇ ਬ ਚੇ ਆਪਣੀਆਂ ਫਰਮਾਇਸ਼ਾਂ ਕਰਦੇ ਨੇ ਅਸੀਂ ਇਹ ਖਾਣਾ ਐ, ਅਸੀਂ ਉਹ ਖਾਣਾ ਵਾ, ਫ਼ਿਰ ਬਣਾ ਕੇ
ਬੱਚਿਆਂ ਦੀ ਤੇ ਫਰਮਾਇਸ਼ਾਂ ਮੁੱਕ ਮੁੱਕਦੀਆਂ ਹੀ ਕੋਈ ਨੀ ਇਹਨਾਂ ਤੇ, ਮੁੱਕਦੀਆਂ ਹੀ ਨੀ ਕਦੀ, ਮਾਵਾਂ ਮੁੱਕ ਜਾਂਦੀਆਂ।
ਹਾਂਜੀ।
ਹਾਂਜੀ।
ਹਾਂਜੀ ਵਧੀਆ ਹੋਰ ਹ ਹਾਂਜੀ ਵਧੀਆ ਭੈਣ ਜੀ। ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਹਾਂਜੀ ਠੀਕ।